ਹਾਂਜੀ ਸਸ ਸ਼੍ਰੀ ਕਾਲ ਜੀ।
ਸਏਸ ਸ਼੍ਰੀ ਕਾਲ ਜੀ ਸਸ ਸ਼੍ਰੀ ਕਾਲ ਵਧੀਆ ਜੀ ਵਧੀਆ ਤੁਸੀਂ ਦੱਸੋ?
ਬਸ ਵੀ ਵਧੀਆ ਘਰ ਸਭ ਠੀਕ ਐ ਬੱਚੇ ਠੀ
ਹਾਂਜੀ ਸਭ ਵਧੀਆ ਸਭ ਵਧੀਆ ਜੀ ਸਭ ਵਧੀਆ।
ਸਭ ਵਧੀਆ ਈ ਚਾਈਦੈ।
ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡੇ ਘਰ ਸਭ ਸ ਵਧੀਆ।
ਹਾਂਜੀ-ਹਾਂਜੀ ਸਭ ਵਧੀਆ ਜੀ ਸਭ ਠੀਕ-ਠਾਕ ਹੋਰ? ਬਸ ਜੀ ਘਰ ਦੇ ਕੰਮ ਹੋ ਰਿਐ ਹੋਰ ਕੀ ਹੋ ਰਿਐ ਗਾ।
ਅੱਛਾ ਜੀ ਛੁੱਟੀਆਂ ਇੰਜੋਏ ਕਰ ਰੇ ਓ?
ਹਾਂਜੀ ਬਸ ਸਿਲੰਡਰਾਂ ਦੇ ਚੱਕਰ ਕੱਟ ਰਿਆ ਜੀ ਛੁੱਟੀਆਂ ਤੇ ਇੰਜੋਏ ਕੀ ਕਰਨੀ ਐ ਸਿਲੰਡਰ ਈ ਨੀ ਮਿਲ ਰੇ।
ਅੱਛਾ-ਅੱਛਾ-ਅੱਛਾ ਤੁਹਾਡੇ ਇੱਥੇ ਪਾਈਪ ਲਾਈਨ ਨਈ ਹੈਗਿਆ।
ਹਾਂਜੀ ਨਈ-ਨਈ ਪਾਈਪ ਲਾਈਨ ਨੀ ਐ ਇੱਥੇ। ਜੇੜੀਆਂ ਏਜੰਸੀਆਂ ਬਣੀਆਂ ਹੋਈਆਂ ਨਾ ਐਨਾਂ ਦੇ ਕੋਲ ਜਾਣਾ ਪੈਂਦਾ ਹੈਗਾ ਅੱਗੇ
ਅੱਛਾ ਜੀ! ਹਾਂ ਹਾਂਜੀ, ਹਾਂਜੀ! ਇਹ ਤਾਂ ਸਭ ਪਾਸੇ ਹੈ ਜੀ ਸਭ ਪਾਸੇ ਤਾਂ ਆਲ ਵਰਲਡ ਪ੍ਰੋਬਲਮ ਹੋਈ ਪਈ ਹੈ ਜੀ, ਉਹ ਸਭ ਕੁਛ ਮਹਿੰਗਾ ਹੋਇਆ ਪਿਆ ਪੈਟਰੋਲ
ਬਿਲਕੁਲ! ਬਿਲਕੁਲ! ਬਿਲਕੁਲ! ਪਰ ਇਹ ਹੈ ਨਾ ਦੇਖੋ ਇਹ ਚੀਜ਼ਾਂ ਤਾਂ ਉਹ ਕਹਿੰਦੇ ਆ ਨਾ ਅ? ਵੀ ਇਹ ਤਾਂ ਰੋਜ਼ ਦੀ ਹਾਂ ਰੋਜ਼ਮਰ ਦੀਆਂ ਚੀਜ਼ਾਂ ਇਹ ਤਾਂ ਚਾਹੀਦੀਆਂ ਹੀ ਚਾਹੀਦੀਆਂ ਹੈਗੀਆਂ ਨਾ ਬਿਨਾਂ ਤਾਂ ਸਰਦਾ ਹੀ ਨਹੀਂ ਆ।
ਹਾਂਜੀ-ਹਾਂਜੀ।
ਪਹਿਲਾਂ ਬੁੱਕ ਕਰ ਲੈਂਦੇ ਐ, ਫਿਰ ਮੈਸੇਜ ਆ ਜਾਏਗਾ ਕਿ ਅਸੀਂ ਬੁੱਕ ਕਰ ਲਏ ਐ। ਫੇਰ ਕਿੰਨੇ-ਕਿੰਨੇ ਦਿਨ ਆਉਂਦਾ ਨੀ। ਫਿਰ ਮੈਂ ਗਈ ਆ ਤੇ ਕਹਿੰਦੇ ਜੀ ਅਹ ਡੇਢ ਮਹੀਨੇ ਬਾਅਦ ਬੁੱਕ ਹੋਏਗਾ ਮੈਂ ਕਿਹਾ ਦੱਸੋ? ਸੋ ਸਿਲੰਡਰ ਇੱਕ ਮਹੀਨੇ ਬਾਅਦ ਮੁੱਕ ਜਾਏ ਅਤੇ ਘਰ ਵੱਡੇ ਵੀ ਹੈ ਬੱਚੇ ਵੀ ਹੈ ਅਤੇ ਅਸੀਂ ਕਿੱਥੋਂ ਚਲਾਈਏ? ਇਹ ਤਾਂ ਰੋਟੀ ਪਾਣੀ ਦਾ ਤਾਂ ਹੀ ਬਣੇਗਾ। ਕਹਿੰਦੇ ਨਹੀਂ ਜੀ ਫਿਰ ਮਹੀਨੇ ਬਾਅਦ ਮਸਾਂ ਬੁਕਿੰਗ ਹੋਈ ਹੈ, ਤੇ
ਪਹਿਲੇ ਪੱਚੀ ਦਿਨ ਬਾਅਦ ਕਹਿੰਦੇ ਸੀਗੇ ਪੱਚੀ ਦਿਨ ਬਾਅਦ ਬੁਕਿੰਗ।
ਪਹਿਲਾਂ ਵੀਹ ਦਿਨ ਬਾਅਦ ਕਹਿੰਦੇ ਸੀ, ਫਿਰ ਪੱਚੀ ਦਿਨ ਦਾ ਹੋ ਗਿਆ, ਫਿਰ ਇਹਨਾਂ ਨੇ ਬੱਤੀ ਦਿਨਾਂ ਦਾ ਕਰ ਦਿੱਤਾ, ਫਿਰ ਕਹਿੰਦੇ ਜੀ ਚਾਲੀ ਦਿਨਾਂ ਦਾ ਅਸਤਾ ਅਸ ਤਾਂ ਬੜੇ- ਪਰੇਸ਼ਾਨ ਹੋਏ ਪਏ ਸੀਗੇ ਤੇ ਹੁਣ ਅਸੀਂ ਕਹਿੰਦੇ ਹਾਂ, ਕਿ ਜਿਹੜੀ ਡੇ ਅੱਛਾ ਮੈਸੇਜ ਆ ਜਾਂਦਾ ਨਾਲ ਦੀ ਨਾਲ ਕਿ, ਐਵਲੀ ਤਰੀਕ ਨੂੰ ਤੁਸੀਂ ਵੀ ਆਪਣਾ ਬੁੱਕ ਕਰਾਣਾ ਬੁੱਕ ਕਰਾਓ, ਫੇਰ ਨੀ ਜਵਾਬ ਦੇਿੰ
ਹਾਂਜੀ-ਹਾਂਜੀ, ਇਹ ਤਾਂ ਪ੍ਰੋਬਲਮ ਆ ਰਹੀ ਕਿਉਂਕਿ ਪਿੱਛੇ ਸਾਨੂੰ ਵੀ ਇੰਜ ਹੀ ਆਉਦਾ ਸੀ ਨਾ ਸਿਲੰਡਰ ਖਤਮ ਹੋਣ ਵਾਲਾ ਸੀ ਮੈਂ ਕਰਵਾਉਣ ਗਈ ਤੇ ਉਹ ਕਹਿੰਦੇ ਜੇ ਹਜੇ ਤੁਹਾਡੇ ਇਨ ਪੱਚੀ ਦਿਨ ਹੋਏ ਨੀ। ਜਦੋਂ ਦੁਬਾਰਾ ਛਪ ਸਾਡੇ ਮੇਰੇ ਮਾਇੰਡ ਚੋ ਸਕਿਪ ਹੋ ਗਿਆ, ਦੁਬਾਰਾ ਗਈ ਤੇ, ਕਹਿੰਦੇ ਜੀ ਤੁਸੀਂ ਬੁੱਕ ਨੀ ਕਰਾ ਆਈ ਉਸੇ ਟਾਈਮ ਬੁੱਕ ਕਰਵਾਇਆ। ਅਸੀਂ ਫਟਾਫਟ ਫੋਨ ਤੋਂ ਬੁੱਕ ਕਰਾਇਆ ਤੇ ਕਹਿੰਦੇ ਜੀ ਹੋਣ ਦੀ ਬੁਕਿੰਗ ਹੋਈ ਐ। ਇਹ ਜੀ ਹੁਣ ਤੁਹਾਨੂੰ ਚਾਰ ਦਿਨ ਬਾਅਦ ਮਿਲੇਗਾ। ਅਸੀ ਕਿਹਾ ਸਿਲੰਡਰ ਸਾਡਾ ਖ਼ਤਮ ਪਿਆ, ਹੁਣ ਅਸੀਂ ਕੀ ਕਰ ਸਕਦੇ ਹਾਂ ਸਾਡੇ ਤੇ ਨਹੀਂ ਫਿਰ ਔਖੇ-ਸੌਖੇ ਕੱਢਿਆ ਟਾਈਮ।
ਪਰ ਮੇਰੀ ਗੱਲ ਸੁਣੋ ਨਾ ਔਖੇ-ਸੌਖੇ ਟਾਈਮ ਕੱਢਣਾ ਕਿੰਨਾ ਔਖਾ ਐ? ਸਾਨੂੰ ਕਹਿੰਦੇ ਇੰਡਕਸ਼ਨ ਲੈ ਲਓ। ਇੰਡਕਸ਼ਨ ਲੈਲੋ ਕਹਿੰਦੇ, ਮੈਂ ਕਿਹਾ ਹੁਣ ਇੰਡਕਸ਼ਨ ਤੇ ਪੈਸੇ ਖਰਚੀਏ? ਉਹੀ ਤਾਂ ਗੱਲ ਐ ਨਾ।
ਚਲੋ ਲੈ ਲੈਣ ਇੰਡਕਸ਼ਨ ਵੀ ਚਲੋ ਬੰਦਾ ਔਖੇ ਸੌਖੇ ਲੈ ਲਏ, ਬਿਜਲੀ ਦਾ ਬਿਲ ਕਿੱਥੋਂ
ਨਹੀਂ-ਨਹੀਂ, ਇਕੱਲਾ ਇੰਡਕਸ਼ਨ ਨੀ ਨਾ ਲੈਣਾ, ਦੇਖੋ ਜੀ ਇੰਡਕਸ਼ਨ ਵਾਲੇ ਤਾਂ ਭਾਂਡੇ ਵੀ ਅਲੱਗ ਐ ਉਹੀ ਭਾਂਡਿਆਂ ਤੇ ਤਾਂ ਬਣਦਾ ਹੀ ਨਹੀਂ ਹੈਗਾ, ਇੰਡਕਸ਼ਨ ਦੇ ਤਾਂ ਭਾਂਡੇ ਅਲੱਗ ਐ। ਹਾਂ, ਫਿਰ ਮੈਂ ਅ ਆਪਣੇ ਹਸਬੈਂਡ ਨੂੰ ਕਿਹਾ ਮੈਂ ਕਿਹਾ ਨਹੀਂ ਇਹ ਤਾਂ ਬੜਾ ਔਖਾ ਹੋ ਜਾਣਾ, ਪਹਿਲਾਂ ਇੰਡਕਸ਼ਨ ਦੇ ਪੈਸੇ ਖਰਚੋ, ਫਿਰ ਭਾਂਡਿਆਂ ਦੇ ਪੈਸੇ ਖਰਚੋ, ਭਾਂਡਿਆਂ ਚ ਕੀ ਨਹੀਂ ਚਾਹੀਦਾ? ਪਤੀਲਾ ਵੀ ਚਾਹੀਦਾ, ਕੜਾਹੀ ਵੀ ਚਾਹੀਦੀ, ਕੁੱਕਰ ਵੀ ਚਾਹੀਦਾ, ਤਵਾ ਵੀ ਚਾਹੀਦਾ ਫਰਾਈ ਪੈਨ ਵੀ ਚਾਹੀਦਾ ਚਾਹ ਵਾਸਤੇ, ਮੈਂ ਕਿਹਾ ਜਿਹੜੇ ਲੋੜ ਦੇ ਭਾਂਡੇ ਆ ਪੰਜ ਛੇ, ਏ ਤਾਂ ਚਾਹੀਦੇ ਹੀ ਐ ਨਾ?
ਹਾਂਜੀ-ਹਾਂਜੀ, ਇਹ ਤਾਂ ਗੱਲ ਸਹੀ ਐ ਤੁਹਾਡੀ ਬਿਲਕੁਲ।
ਲੜਾਈ ਉੱਧਰ ਹੋਈ ਐ, ਖਰਚਿਆਂ ਦਾ ਘਰ ਸਾਡਾ ਬਣਿਆ ਪਿਆ ਹੈਗਾ ਸਿਲੰ ਜੋਹੜੀ ਚੀਜ਼ ਦੇਖੋ ਉਹੀ ਉਹੀ ਇੰਨੀ ਮਹਿੰਗੀ, ਇੰਨੀ ਮਹਿੰਗੀ ਹੋਈ ਪਈ। ਉਹੀ ਆ ਨਾ ਕਿਸੇ ਚੀਜ਼ ਨੂੰ ਹੱਥ ਲਾਣ ਦਾ ਦਿਲ ਹੀ ਨਹੀਂ ਕਰਦਾ। ਕੱਲ ਪੈਟਰੋਲ ਪਵਾਣ ਗਏ ਆ ਉਹ ਵੀ ਇੰਨਾ ਮਹਿੰਗਾ ਹੋਇਆ ਪਿਆ, ਇੱਕ ਸੌ ਦੋ ਰੁਪਏ, ਉਹ ਕਹਿੰਦੇ ਜੀ ਹਜੇ ਤਾਂ ਇੱਕ ਸੌ ਦਸ ਰੁਪਏ ਤੱਕ ਜਾਣਾ। ਮੈਂ ਕਿਹਾ ਦੱਸੋ? ਮੈਂ ਕਿਹਾ ਹੋਰ ਪਤਾ ਕੀ ਐ ਲੜਾਈਆਂ ਉਹਨਾਂ ਦੀਆਂ ਹੋ ਜਾਂਦੀਆਂ ਤੇ ਇੱਥੇ ਮਹਿੰਗਾਈਆਂ
ਸਈ ਗੱਲ ਸਭ ਹੁੰਦੀਆਂ ਤੇ ਜੇ ਮਿਸ ਮਨੀਸਟਰਾਂ ਦੀ ਆਪਸੀ ਉਹੀ ਹੁੰਦੀਆਂ। ਬਾਅਦ ਚੋਂ ਰਾਜੀਨਾਮੇ ਕਰਨੇ, ਫਿਰ ਪਹਿਲਾਂ ਇੰਨਾ ਨੁਕਸਾਨ ਕਿਉਂ ਕਰ ਰਹੇ ਓ।
ਆਮ ਜਨਤਾ ਪਰੇਸ਼ਾਨ।
ਆਮ ਜਨਤਾ ਪਰੇਸ਼ਾਨ, ਸਹੀ ਗੱਲ ਐ ਪਰੇਸ਼ਾਨ ਤਾਂ ਆਮ ਜਨਤਾ ਈ ਹੁੰਦੀ ਐ ਹੋਰ ਤਾਂ ਕੋਈ ਨੀ ਹੁੰਦਾ।
ਬਿਲਕੁਲ ਬਿਲਕੁਲ ਜਿਹੜੇ ਉਹ ਕਹਿੰਦੇ ਨਾ ਮਧਿਅਮ ਵਰਗ ਜਿਹੜੇ
ਸਕੂਲ ਦੀਆਂ ਬੱਸਾਂ ਦੇ ਕਿਰਾਏ ਵਧਾ ਦਿੱਤੇ, ਪੈਟਰੋਲ ਮਹਿੰਗਾ ਤੇ ਸਕੂਲ ਦੇ ਬੱਸਾਂ ਦੇ ਕਿਰਾਏ ਵੱਧ ਗਏ।
ਮੇਰੀ ਗੱਲ ਸੁਣੋ ਸਾਰੀਆਂ ਚੀਜ਼ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ ਹੋਣਗੀਆਂ, ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਕੱਪੜੇ ਮਹਿੰਗੇ ਹੋ ਗਏ। ਹਾਂ ਜਿਹੜੀ ਦਸ ਰੁਪਏ ਕਿੱਲੋ ਮਿਲਣੀ ਸੀ, ਉਹ ਕਹਿੰਦੇ ਜੀ ਪੈਟਰੋਲ ਦਾ ਰੇਟ ਵੱਧ ਗਿਆ ਹੈਗਾ ਤੇ ਹੁਣ ਹੈਲੋ, ਵੀਹ ਰੁਪਏ ਤੇ ਜਾਏਗੀ ਸਬਜ਼ੀ, ਉਹ ਸਾਰੇ ਪਾਸੇ, ਮੇਰੀ ਗੱਲ ਸੁਣੋ ਨਾ ਰੋਟੀ ਬਿਨਾ ਸਰਦਾ ਨਾ ਰੋਟੀ ਬਣਾਏ ਬਿਨਾਂ ਸਰਦਾ। ਕੱਚੀਆਂ ਚੀਜ਼ਾਂ ਵੀ ਕਿੰਨੀਆਂ ਖਾਈ ਜਾਈਏ, ਹਰ ਪਾਸੇ ਮਹਿੰਗਾਈ ਹੋਈ ਪਈ ਐ।
ਫੇਰ ਆ ਜਾਣ ਚਲੋ ਜੀ ਗੋਏ ਪੱਥੋਂ ਤੇ ਲਿਆਓ ਚੁੱਲੇ ਤੇ ਉਹ ਕਰੋ ਜੀ ਪਰ ਉਹ ਅੱਛੇ ਵੀ ਸੀ, ਉਦੋਂ ਪਰ ਕੋਈ ਬਿਮਾਰੀਆਂ ਵੀ ਨਹੀਂ ਸੀ ਫਿਰ। ਕਿਉਂ ਕਿਉਂਕਿ ਧੂੰ ਕੁੂਕਰ ਨਹੀਂ ਸੀ, ਕੁੂਕਰ ਨਾਲ ਵੀ ਕਹਿੰਦੇ ਆਪਾਂ ਜਿਹੜਾ ਖਾਂਦੇ ਹਾਂ, ਖਾਣਾ ਬਣਾਣੇ ਆ ਜਲਦੀ ਤਾ ਬਣਾ ਲੈਂਣੇ ਆ। ਫਿਰ ਉਹੀ ਪੇਟ ਚ ਗੈਸ ਹੁੰਦੀ ਐ ਫਿਰ ਪ੍ਰੋਬਲਮ ਬਲੋ ਓ ਹੁੰਦੀ ਐ। ਭਾਰਾ ਪਨ ਲੱਗਦਾ ਐ ਜੇ ਵੋ।
ਹਾਂ ਢਿੱਡ ਫੁੱਲਿਆ ਫੁੱਲਿਆ ਕਹਿੰਦੇ ਲੱਗਦਾ, ਪਰ ਪਤਾ ਹਾਂ ਹਾਂ ਪਰ ਪਤਾ ਕੀ ਗੱਲ ਐ, ਹੁਣ ਸਾਨੂੰ ਲੋਕਾਂ ਨੂੰ ਆਦਤਾਂ ਪੈ ਗਈਆਂ ਨਾ। ਅਸੀਂ ਇਹਨਾਂ ਚੀਜ਼ਾਂ ਬਿਨਾਂ ਰਹਿ ਹਾਂ, ਭੈੜੀਆਂ ਆਦਤਾਂ ਸ਼ੁਰੂ ਤੋਂ ਪਈਆਂ ਹੋਈਆਂ ਨੇ।
ਦੇ ਦੇਖੋ ਜੀ ਜੇ ਆ ਪਹਿਲੇ ਆਦਤਾਂ ਜੇ ਨਹੀਂ ਸੀ ਇਹ ਚੀਜ਼ਾਂ ਵਾਸ਼ਿੰਗ ਮਸ਼ੀਨਾਂ ਨੀ ਸੀ ਐ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੀ ਸੀ ਐ ਓ ਉਹ ਨਹੀਂ ਸੀ ਤੇ ਜਨਾਨੀਆਂ ਮੋਗਰੀ ਬੋਲ ਦਿੰਦੇ ਥਾਪੀ ਬੋਲ ਦਿੰਦੇ ਉਹਦੇ ਨਾਲ ਕੱਪੜੇ ਧੋਂਂਦੀਆਂ ਸੀ। ਐਕਸਰਸਾਈਜ਼ ਹੁੰਦੀ ਸੀ, ਆਪਣੀ ਕਸਰਤ ਹੋ ਜਾਂਦੀ ਸੀ, ਜਿਹਦੇ ਨਾਲ ਕੋਈ ਬਿਮਾਰੀਆਂ ਲੱਗਦੀਆਂ ਸੀਗੇ ਲੋਕਾਂ ਨੂੰ ਕੋਈ ਅੱਜ ਕੱਲ੍ਹ ਕੀ ਇੰਨੀ ਨਿੱਕੇ ਨਿੱਕੇ ਬੱਚਿਆਂ ਨੂੰ ਹਾਈ ਜੀ ਬੀ ਪੀ ਐ ਜੀ ਜੀ ਸ਼ੂਗਰ ਹੈ ਵੋ ਵੋ ਲੱਟਰਮ ਪੱਟਰਮ ਮੈਂ ਕੇਹ ਨੀ ਆ
ਇਹ ਗੱਲ ਬਿਲਕੁਲ ਠੀਕ ਐ ਪਰ ਪਤਾ ਕੀ ਗੱਲ ਅੱਗੇ ਖੁਰਾਕਾਂ ਵੀ ਚੰਗੀਆਂ ਸੀ ਅੱਜ ਕੱਲ੍ਹ ਖੁਰਾਕਾਂ ਵੀ ਨਹੀਂ ਚੰਗੀਆਂ ਹੈਗੀਆਂ ਹੈ ਨਾ ਅੱਗੇ ਜ ਉਹ ਲੋਕ ਕੰਮ ਕਰਦੇ ਸੀ ਨਾ ਹੇਲੋ
ਤੇ ਸਭ ਕੁੱਛ ਕੁਛ ਐ ਗਿਆ ਇਹ ਜੇੜਿਆਂ ਵੱਡੀਆਂ ਵੱਡੀਆਂ ਇੰਡਸਟਰੀਆਂ ਜੀਆ ਹੋਗੀਆਂ ਉਹਦੇ ਕਰਕੇ ਹੋ ਗਿਆ ਉਹਨਾਂ ਦਾ ਉਹ ਜੋ ਆਏਗਾ ਲੋਕੀ ਵੀ ਅੱਜ ਕੱਲ ਉਹ ਲੋਕਾਂ ਦੇ ਦਿਮਾਗ ਦਿਲ ਵੀ ਉਹੋ ਜਿਹੇ ਨਹੀਂ ਰਹੇ ਉਹ ਕਹਿੰਦੇ ਜੀ ਅੱਜ ਮੈਂ ਸਬਜ਼ੀ ਉਗਾਈਏ ਜੇ ਅੱਜ ਮੇਰਾ ਘੀਆ ਨਿਕਾ ਜਿਆ ਤੇ ਕੱਲ ਉਹ ਮੈਂ ਵੇਚਣ ਜੋਗਾ ਹੋ ਜਾਵੇ ਲਾਓ ਜੀ ਟਿਕੇ ਇਹ ਨੀ ਨਾ ਪਤਾ ਕਿ ਹਮ ਮਨੁੱਖਤਾ ਨੂੰ ਵੀ ਨੁਕਸਾਨ ਹੋ ਰਿਹਾ ਮਨੁੱਖਤਾ ਨੂੰ ਵੀ ਹੋ ਰਿਹਾ ਹੈ ਇਕੱਲਾ ਮਨੁੱਖ ਤਾਂ ਨੂੰ ਨੀ ਹੋ ਰਿਹਾ ਆਪਣੀਆਂ ਜ਼ਮੀਨਾਂ ਨੂੰ ਵੀ ਹੋ ਰਿਹਾ
ਬਿਲਕੁੱਲ-ਬਿਲਕੁੱਲ ਨਾਲ ਪਤਾ ਕੀ ਕਰਦੇ ਆ ਆਪਣੇ ਵਾਸਤੇ ਤਾਂ ਏਨਾਂ ਨੇ ਆ ਜੇੜੀਆਂ
ਔਰਗੈਨਿਕ ਓ ਵਧੀਆ ਹਾਂਜੀ ਬਿਨ ਪੈਸਟ ਬਿਨਾਂ ਔਂਦਾ ਤਾਂ ਹਾਂ ਰਸਾਇਣਿਕ ਪਦਾਰਥਾਂ ਤੋਂ ਬਿਨਾਂ
ਤੇ ਸਾਨੂੰ-ਸਾਨੂੰ ਏਨਾਂ ਨੇ ਦੂਜੀਆਂ ਦੇਣੀਐ।
ਹੂੰ।
ਪਤਾ ਨੀ ਕਿੰਨਾ-ਕਿੰਨਾ-ਕਿੰਨਾ-ਕਿੰਨਾ ਔਏ ਤੇ ਇਨਾਂ ਨੇ
ਓਦਾ ਦਵਾਈਆਂ ਚ ਸਈ ਗੱਲ ਐ ਜੀ ਸਈ ਗੱਲ ਐ।
ਤੇ ਓ ਦਵਾਈਆਂ ਨਾ ਉਤਰਨ ਪਾਣੀ ਨਾਲ। ਕਿੰਨਾ ਕ ਧੋ
ਨਾ ਜੀ ਨਾ-ਨਾ-ਨਾ ਪਾਣੀ ਕੇੜਾ ਵਧੀਆ ਆਂਦੇ ਐ ਪਾਣੀ ਉਂਜ ਨੀਵੇਂ ਹੋਈ ਜਾਂਦੇ ਐ ਕਈ ਸ਼ੈਰਾਂ ਨੂੰ ਤਾਂ ਓ ਕੈਂਦੇ ਜੀ ਪਾਣੀ ਓ ਹੈਨੀ ਤੇ ਉੱਥੇ ਓ ਹੋ ਗਿਆ ਵੈ ਬਿਨਾਂ ਪਾਣੀ ਤੋਂ ਕੋਸ਼ਿਤ ਕਰ ਦਿੱਤਾ ਗਿਐ ਸ਼ੈਰ ਪਿਛੇ ਤੇ ਮੋਬਾਇਲ ਚ ਖ਼ਬਰ ਵੀ ਬਿਨਾਂ ਪਾਣੀ ਤੋਂ ਇਕ ਸ਼ੈਰ ਘੋਸ਼ਿਤ ਕਰਤਾ ਗਿਆ ਬਾਰ
ਹਾਂ ਸਾਡੇ ਏਥੇ ਵੀ ਕੰਮ ਵਾਲੀ ਸਾਡੀ ਆਈ ਐ ਤੇ ਕੈਂਦੀ ਐ ਪਾਣੀ ਨੀ ਬਾਰ ਥਡੀ ਤੇ ਡੋਲਣਾ ਵੀ ਓਨਾਂ ਦੇ ਨਾ ਓ ਲੱਗ ਰੇ ਐ ਅ
ਫਾਈਨ ਜੁਰਮਾਨੇ।
ਫਾਇਨ ਜੁਰਮਾਨੇ ਨਾਲ ਲੱਗ ਰਿਐ ਤੇ ਮੈਂ ਕਿਆ ਮੇਰੀ ਗੱਲ ਸੁਣ ਮੈਂ ਕਿਆ ਮੈਂ ਤਾਂ ਕਦੀ ਡੋਲਦੀ ਨੀ ਮੈਂ ਤਾਂ ਰੋਜ਼ ਝਾੜੂ-ਪੋਛਾ ਕਰਦੀ ਆ ਜੇ ਮੈਂ ਕਿਆ ਮੀਨੇ ਚ ਇੱਕ ਦੋ ਵਾਰੀ ਧੋ ਵੀ ਲਵੋ ਨਾ ਤਾਂ ਜੁਰਮਾਨੇ ਨੀ ਲੱਗਦੇ ਜੁਰਮਾਨੇ ਓਨਾ ਨੂੰ ਲੱਗਦੇ ਆਂ ਜੇੜੇ ਜਾਦਾ ਵ ਰਤਦੇ ਆ ਜੇੜੇ ਓ ਡੋਲੀ ਜਾਂਦੇ ਆ ਡ ਓ ਡੋਲੀ ਜਾਂਦੇ ਮੈਂ ਕਿਆ ਮੇਰੀ ਵਰਗੀ ਨੇ ਅੱਧੀ ਬਾਲਟੀ ਵਿਚ ਦੋਨੋ ਥੜੀਆਂ ਧੋ ਦੇਣੇ ਐ।
ਸਈ ਗੱਲ ਐ।
ਏਨਾਂ ਨੂੰ ਤੇ ਏ ਹੁੰਦਾ ਕੀ ਹਾਂ ਗੱਲ ਪਤਾ ਲੱਗੇ ਤੇ ਅਸੀਂ ਜਿਨਾਂ ਦੇ ਘਰ ਕੰਮ ਕਰਦੇ ਉਨਾਂ ਨੂੰ ਜਾ ਕੇ ਕਈਏ ਤੇ ਸਾਨੂੰ ਕੁਛ ਕਰਨਾ ਨਾ ਪੈ ਜੇ ਬਸ।
ਸਈ ਗੱਲ ਐ ਸਈ ਗੱਲ ਐ।
ਅੱਗੇ ਸਾਰੀਆਂ ਦੇਖੋ ਸਾਡੀ ਮਾਵਾਂ ਆਪ ਈ ਕੰਮ ਕਰਦੀਆਂ ਸੀ ਸਭ ਕੁਛ।
ਹੂੰ ਸਈ ਗੱਲ ਐ ਸਈ ਗੱਲ ਐ।
ਹੁਣ ਤਾਂ ਨਾ ਹੁੰਦੈ ਨਾ ਕਰਦੈ।
ਅੱਜ ਕੱਲ ਦੀਦੀ ਹਰ ਇਕ ਹਰ ਅੱਜ ਕੱਲ੍ਹ ਹਰ ਇੱਕ ਚੀਜ਼ ਦਾ ਫੈਸ਼ਨ ਬਣ ਗਿਐ ਹਰ ਇੱਕ ਚੀਜ਼ ਦਾ ਓ। ਹੂੰ ਹਾਂ ਬਸ ਏ ਦੇਖੋ ਦੇਖੀ ਨਾ ਅੱਜ ਕੱਲ ਰੀਸ ਜੀ ਪੈਗੀ ਐ ਬਸ।
ਹਾਂ ਪਰ ਮੇਰੀ ਗੱਲ ਸੁਣੋ ਰੀਸ ਵੀ ਪੈਗੀ ਹੁੰਦਾ ਵੀ ਨੀ ਹੈਗਾ ਮੈਂ ਤੁਹਾਨੂੰ ਸਚੀ ਚੀ ਦੱਸਾਂ ਆਪਾਂ ਲੋਕਾਂ ਨੂੰ ਆਦਤਾਂ ਨੀ ਨਾ ਹੈਗੀਆਂ ਆਪਣੇ ਕੋਲੋਂ ਹੁੰਦਾ ਵੀ ਨੀ
ਨਈ ਹੁੰਦਾ ਜੀ ਨਈ ਹੁੰਦਾ ਹੁਣ ਪੈਰਾਂ ਭਰ ਬੈ ਕੇ ਚੱਕਰ ਆਣ ਲੱਗ ਪੈਂਦੇ ਆ। ਕੱਲ ਵੀ ਮੈਂ ਕਿਸੇ ਨਾਲ ਗੱਲ ਕਰ ਰੀ ਸੀ ਕੀ ਮੈਂ ਕਿੰਨੇ ਸਾਲ ਬੈਠ ਕੇ ਪੈ ਪੋਚਾ ਲਾਂਦੀ ਰਈ ਆ। ਹੁਣ ਮੈਂ ਇੱਕ ਕਮਰੇ ਚ ਪੋਚਾ ਨੀ ਪੈਰਾਂ ਭਰ ਬਹਿ ਕੇ ਲਗਾ ਸਕਦੀ।
ਮੈਂ ਆਪ ਨੀ ਲਾਂਦੀ ਮੈਂ ਤਾਂਹ ਸੱਚੀ ਦੱਸਾਂ ਮੈਂ ਤਾਂ ਵਾਈਪਰ ਦੇ ਨਾਲ ਪੋਛੇ ਲਗਾਨੀ ਆ। ਭਾਂਡੇ ਅਸੀਂ ਆਪ ਹਾਂ ਭਾਂਡੇ ਅਸੀ ਆਪ ਧੋ ਲਈ ਦੇ ਐ ਮਸ਼ੀਨ ਦੂ ਜੀ ਹੈਗੀ ਐ ਓਦੇ ਵਿੱਚ ਪਾ ਦੀ ਦੇ ਕੱਪੜੇ ਹੋਰ ਈ ਬਥੇਰੇ ਕੰਮ ਹੋ ਜਾਂਦੇ।
ਕੱਪੜੇ ਧੋਤੇ ਜਦੋਂ ਵੀ ਧੋਤੇ ਫੁੱਲ ਅੱਛਾ ਪਰ ਮੈਂਨੂੰ ਪੈਲੇ ਸੀਗਾ ਵੀ ਜਿਵੇਂ ਦੂਜੀ ਹੋਵੇ ਜਿਦੇ ਚ ਧੋਤੇ ਵੀ ਜਾਣ ਸੁੱਕ ਵੀ ਜਾਣ। ਫੇਰ ਮੈਂ ਕਈਆਂ ਦੇ ਦੇਖੇ ਕੱਪੜੇ ਨੀ ਸਾਫ਼ ਹੁੰਦੇ ਸਾਡੇ ਲੋਕਾਂ ਦੇ ਕੱਪੜੇ ਥੋੜੇ ਹੁੰਦੇ ਐਂ ਗੰਦੇ। ਪਰ ਅਸੀਂ ਕਿਐ ਚਲੋ ਛੱਡੋ ਪਰਾਂ ਅਸੀ ਫੇਰ ਸੈ ਦੂਜੀ ਵਲੀ ਲੈ ਲੀ। ਵਿੱਚ ਧੋ ਲੌ ਇੱਕ ਪਾਸੇ ਫੇਰ ਨ ਚੋੜ ਕੇ ਸੁਕਾ ਲੋ।
ਅੱਛਾ, ਨਈ-ਨਈ ਮੇਰੇ ਕੋਲ ਪੈਲੋਂ ਓਈ ਸੀਗੀ ਪਰ ਮੈਂ ਹੁਨ ਦੂਜੀ ਲਈ ਐ।
ਹਫ਼ਤੇ 'ਚ ਇੱਕ-ਅੱਧੀ ਵਾਰ ਲਗਾਈ ਦਾ ਵੈ ਚਲੋ ਇੰਨੇ ਕੀ ਕੱਪੜੇ ਜਿੰਨੇ ਕੁ ਹੁੰਦੇ ਆਂ ਕਈ ਵਰਾਂ ਹੱਥ ਤੇ ਵੀ ਧੋ ਲਈ ਦੈ।
ਹੂੰ, ਹੱਥਾਂ ਵਾਲੇ ਵੀ ਦੇਖੋ ਕੱਪੜੇ ਹੁੰਦੇ ਈ ਐਂ।
ਹਾਂ, ਹੱਥਾਂ
ਹਾਂ, ਘਰ ਦੇ ਹੱਥਾਂ ਵਾਲੇ ਬੱਚਿਆਂ ਦੇ ਚਿੱਟੇ ਕੱਪੜੇ ਹੋ ਗੇ, ਜੈਂਟਸ ਦੇ ਹੋ ਗੇ ਆਪਣੇ ਹੋ ਗੇ, ਕਈ ਇਸਰਾਂ ਦੇ ਵਧੀਆ ਸੂਟ ਹੁੰਦੇ ਐ ਜੜੇ ਹੱਥਾਂ ਨਾਲ ਧੋਣੇ ਪੈਂਦੇ ਐਂ ਫਿਰ ਦੇਖੋ ਏ ਕੰਮ ਤਾਂ ਆਪ ਈ ਕਰਨੇ ਪੈਂਦੇ ਐਂ। ਕਿਸੇ ਨੂੰ ਥੋੜਾ ਨਾ ਆਪਾਂ ਕੁਛ ਕੈ ਸਕ ਨੇ ਆਂ। ਕੰਮ ਤਾਂ ਘਰਾਂ ਦੇ ਚੱਲੀ ਜਾਣੇ ਐ। ਹਾਂਜੀ। ਕੰਮਾਂ ਦਾ ਤੇ ਏ ਈ ਐ ਬਸ ਕੰਮ ਕਰੀ ਜਾਓ, ਕਰੀ ਜਾਓ, ਕਰੀ ਜਾਓ ਬੰਦਾ ਤਾ ਵੇਲਾ ਹੋ ਈ ਨੀ ਸਕਦਾ।
ਨਾ ਜੀ ਨਾ, ਬੰਦਾ ਨੀ ਵੇਲਾ ਹੋ ਸਕਦਾ।
ਹਾਂ, ਉਤੋਂ ਏਲਾਂ ਸਲੰਡਰਾਂ ਨੇ ਪਰੇਸ਼ਾਨ ਕੀ ਤੈ ਵੱਖਰਾ ਹੈਗੈ। ਪਤਾ ਨੀ ਕਦੋਂ ਲੜਾਈਆਂ ਬੰਦ ਹੋਨਗੀਆਂ, ਕਦੋਂ ਸਾਰੀ ਦੁਨੀਆਂ ਦਾ ਭਲਾ ਹੋਏਗਾ। ਪਤਾ ਨੀ ਅਸੀ ਕੱਲੇ ਤਾਂ ਪਰੇਸ਼ਾਨ ਹੈਨੀ, ਸਾਰੇ ਈ ਨਾਲ
ਹਾਂ, ਪਰਸ਼ਾਨ ਤਾਂ ਸਾਰੇ ਈ ਐਂ, ਜੀ ਸਾਰੇ ਈ ਐਂ।
ਬਸ ਜਿਦੇ ਨਾਲ ਗੱਲ ਕਰ ਲੋ ਪਤਾ ਲੱਗ ਜਾਂਦੈ ਪਰੇ ਸ਼ਾਨ ਐ, ਜਿਦੇ ਨਾਲ ਗੱਲ ਨਾ ਹੋਵੇ ਓ ਪਤਾ ਨੀ ਲੱਗਦਾ ਪਰੇਸ਼ਾਨ ਐ। ਬਸ ਏਨਾ ਕ ਈ ਫ਼ਰਕ ਰੈ ਜਾਂਦੈ।
ਹੂੰ। ਅ ਪਾਪਾ ਨੂੰ ਫੋਨ ਲਈ।
ਆਂ, ਹੋਰ ਦੱਸੋ ਬਨਾ ਲਿਆ ਰੋਟੀ ਪਾਨੀ ਤੁਸੀ?
ਹਾਂਜੀ ਬਸ। ਹਜੇ ਤਿਆਰੀ ਨੀ ਹੋਈ। ਹਜੇ ਤਕ ਤਿਆਰੀ ਨੀ ਕੀਤੀ। ਲੇਟ ਈ ਹੁੰਦੈ ਜੀ, ਹਾਂਜੀ। ਹਾਂਜੀ ਸਾਨੂੰ ਲੇਟ ਈ ਹੂੰ ਜਾਂਦਾ ਜੀ, ਹੋਰ
ਬਸ ਜੀ ਵਧੀਆ, ਵਧੀਆ ਚਲੋ ਬੋਤ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ। ਤੁਸੀ ਆਪਣਾ ਟਾਈਮ ਦਿੱਤਾ ਮੈਨੂੰ।
ਹਾਂਜੀ ਠੀ ਕ ਐ ਜੀ। ਹੋਰ ਠੀਕ ਐ ਜੀ। ਹਾਂ ਮਿਲਦੇ ਆਂ ਫਿਰ ਕਦੀ। ਹਾਂਜੀ-ਹਾਂਜੀ ਜਰੂਰ, ਠੀਕ ਐ ਜੀ। ਠੀਕ-ਠੀਕ, ਠੀਕ-ਠੀਕ। ਓਕੇ-ਓਕੇ।